ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ।
ਵਧੀਆ ਤੁਸੀਂ ਦੱਸੋ ਠੀਕ ਹੋ?
ਮੈਂ ਵੀ ਵਧੀਆ ਨੇ ਔਰ ਘਰ ਪਰਿਵਾਰ ਸਭ ਵਧੀਆ ਨੇ। ਹੈਲੋ, ਹੈਲੋ, ਹੈਲੋ।
ਹੈਲੋ। ਹਾਂਜੀ।
ਹੈਲੋ।
ਹਾਂਜੀ ਹਾਂਜੀ,
ਤੁਹਾਨੂੰ ਆ ਰਹੀ ਨਾ ਮੇਰੀ
ਹਾਂਜੀ ਹਾਂਜੀ। ਹੁਣ ਆ ਰਹੀ ਐ।
ਹਾਂ।
ਹਾਂਜੀ, ਬਸ ਵਧੀਆ ਜੀ ਬਸ ਤੁਸੀਂ ਥੋੜਾ ਧਿਆਨ ਰੱਖੋ ਕਿ ਜਿਵੇਂ ਫੋਨ ਅਹ ਸਵਿਚ ਉਹ ਹੋ ਜਾਂਦਾ ਨਾ ਕਿ ਨਾ ਇਹ ਬੰਦ ਹੋ ਜਾਂਦਾ ਨਾ ਜਿਵੇਂ ਲੋਕ ਹੋ ਜਾਂਦਾ ਤਾਂ ਫੇਿਰ ਆਵਾਜ਼ ਨਹੀਂ ਆਉਂਦੀ ਹੁਣ ਲੋਕ ਨਾ ਹੋਏ
ਅੱਛਾ ਹੁਣ ਕੀ ਕਰਦੇ ਪਏ ਸੀ ਮੈਂ ਤਾਂ ਪੇੜਾਂ ਚ ਪਾਣੀ ਲਗਾਂਦੀ ਪਈ ਸੀ ਆਪਣੇ ਮੈਨੇ ਕਾਫੀ ਨਾ ਕਾਫੀ ਜ਼ਿਆਦਾ ਗਾਰਡਨ ਟਾਈਪ ਜ ਬਣਾਇਆ ਹੋ ਆਪਣੀ ਛੱਤ ਤੇ ਨਾ ਤੇ ਕਾਫੀ ਚੀਜ਼ਾਂ ਵੀ ਉਗਾਈਆਂ ਫਲ ਫਰੂਟ ਤੇ ਫਲਾਵਰ ਕਾਫੀ ਜਿਆਦਾ ਉਗਾਏ ਨੇ ਮੈਂ
ਬੜੀ ਅੱਛੀ ਗੱਲ ਹੈ ਜੀ ਅਸੀਂ ਉਗਾਏ ਨੇ ਬਟ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਕੇਅਰ ਕਰ ਪਾਉਂਦੀ ਹਾਂ ਬਟ ਮੈਂ ਕੇਅਰ ਨੀ ਕਰ ਪਾਉਂਦੀ ਮੇਰੇ ਬੱਚੇ ਛੋਟੇ ਛੋਟੇ ਨੇ ਇਹ ਲ ਇਹ ਕਰ ਲ ਟਾਈਮ ਹੀ ਨੀ ਲੱਗ ਪਦਾ ਬਟ ਅਸੀਂ ਵੀ ਬਹੁਤ ਕੁਛ ਉਗਾਇਆ ਦਾਵੇ ਅਸੀਂ ਕੜੀ ਪਤਾ ਪੱਤਾ ਉਗਾਏ ਦਾ ਹੈ ਤੁਲਸੀ ਉਗਾਈ ਦੀ ਹੈ ਗੇਂਦੇ ਦੇ ਫੁੱਲ ਲਗਾਏ ਦੇ ਨੇ ਇੱਕ ਮੇਰੇ ਕੋਲ ਕੇਸਰ ਦਾ ਵੀ ਹੈ ਉਹ ਵੀ ਉਗਾਏ ਦਾ ਧਨੀਆ ਵੀ ਉਗਾਏ ਦਾ ਪੁਦੀਨਾ ਵੀ ਉਗਾਏ ਦਾ
ਮੈਨੇ ਵੀ ਦਨੀਆ ਪੁਦੀਨਾ ਉਗਾਇਆ ਹੈ ਤੇ ਦੁਰਜੀ ਦੀ ਹੈਗੀ ਹੈ ਤੇ ਗਹਦੇ ਦੀ ਹੈਗੇ ਤੇ ਮੇਰੇ ਤੇ ਅ ਕਰੇਲੇ ਦੇ ਵੀ ਪੱਤੇ ਆ ਰਹੇ ਨੇ ਤੇ ਅਰਬੀ ਦੇ ਵੀ ਪੱਤੇ ਆ ਰਹੇ ਨੇ ਤੇ ਟਮਾਟਰ ਵੀ ਮੇਰੇ ਹੋ ਗਏ ਨੇ ਤੇ ਇਹ ਹਾਈਬਿਸਕਸ ਦ ਫਲਾਵਰ ਵੀ ਮੈਂ ਉਗਾਇਆ ਮੈਨੂੰ ਬੜਾ ਪਸੰਦ ਹੈ ਤੇ ਸਨੇਕ ਪਲਾਂਟ ਵੀ ਮੈਂ ਰੱਖਿਆ ਆਪਣੇ ਘਰ ਦੇ ਅੰਦਰ ਨਾ ਤੇ ਕਾਫ਼ੀ ਜ਼ਿਆਦਾ ਚੀਜ਼ਾਂ ਇੰਡੋਰ ਪੌਦੇ ਰੱਖਏ ਨੇ ਤੇ ਮੈਨ ਕਾਫੀ ਅੱਛੇ ਲੱਗੇ ਤੇ ਐਲੋਵੇਰਾ ਵੀ ਹੈ ਐ ਸਾਡੇ ਹੋਰ, ਤੇ ਹਾਂ ਹੁਣ ਤੇ ਹਰ ਬੀ ਏ ਪੱਤੇ ਅਗੇ ਕਾਫੀ ਲੰਬੀਆਂ ਬੇਲਾਂ ਹੁੰਦੀ ਪਈਆਂ ਤੇ ਮੈਨ ਅੱਛੇ ਲੱਗਦੇ ਨੇ ਉਹ ਆਉਣਾ ਹਾਂ ਸਵੇਰੇ ਸ਼ਾਮ ਮੈਂ ਬੜਾ ਦੇਖ ਰੇਖ ਕਰਦੀ ਆਂ ਤੁਸੀਂ ਕੁਛ ਨੀ ਕੇਅਰ ਕਰਦੇ ਤੁਸੀਂ ਕਿਵੇਂ ਉਾਇਆ ਨ ਇਹ ਚੀਜ਼ਾਂ
ਮੈਂ ਨਾ ਨਹੀਂ ਐਕਚੁਲੀ ਕੇਅਰ ਤਾਂ ਚਲੋ ਕਰਨੀ ਆ ਮੈਂ ਨੀ ਉਗਾਏ ਮੇਰੇ ਦਿਓਰ ਨੇ ਉਗਾਏ ਤਜੇ
ਓ ਤੇ ਮੈਂ ਤੇ ਹੁਣ ਦੇਖੋ ਅੱਛੀ ਗਰੋਥ ਵਾਸਤੇ ਅੱਛੀ ਗਰੋਥ ਵਾਸਤੇ ਤੇ ਮੈਂ ਕਾਫੀ ਚੀਜ਼ਾਂ ਵੀ ਪਾਉਂਦੀ ਆ ਕਰਦੀ ਹਾਂ ਜੋ ਵੇਸਟ ਹੁੰਦੀ ਆ ਨਾ ਜਿਵੇਂ ਖਾਦ ਉਹਨਾ ਨੂੰ ਅੱਛੀ ਮਿਲ ਜਾਵੇ ਤੇ ਗੋਬਰ ਦੇ ਉਪਲਾ ਪਾ ਦਿੰਦੇ ਨੇ ਤੋੜ ਤੋੜ ਕੇ ਤੇ ਚਾਏ ਪੱਤੀ ਛਾਨਨੀ ਆਂ ਚਾਏ ਪੱਤੀ ਬਚਦੀ ਹੈ ਨਾ ਚਾਹਅ ਦੀ ਉਹ ਪਾ ਲ ਪਾਉਣ ਲਦੇ ਆ ਸਾਰੇ ਪੇੜਾ ਚਹਦਾ ਤੇ ਖਾ ਤੇ ਤੇ ਸੜੇ ਗਲੇ ਪੱਤੇ ਹੁੰਦੇ ਉਹ ਕੇਲੇ ਦੇ ਪੱਤੇ ਕੇਲਿਆਂ ਨੀ ਹੁੰਦਾ ਉਹਨਾਂ ਸ ਅਲਾ ਪਾਣੀ ਸਟੋਰ ਕਰਕੇ ਨਾ ਇੱਕ ਦਿਨ ਉਹ ਵੀ ਡਾਲ ਲੈਂਣੀ ਆ ਤੁਸੀਂ ਕਿਵੇਂ- ਕਿਵੇਂ ਖਾਦ ਨੂੰ ਮਤਲਬ
ਅਸੀਂ ਨਾ ਅਸੀਂ ਨਾ ਘਰ ਦੇ ਤਾਂ ਅਸੀਂ ਨੀ ਪਾਂਦੇ। ਖੈਸਕ ਚੱਲ ਦੱਸਾਂ ਹਾਂ ਪੱਤੀ ਵੱਲ ਪਾਣੀ ਤੇ ਚਲੋ ਅਸੀਂ ਮੈਂ ਵੀ ਕੀਤਾ ਜਾਵੇ ਤੇ ਅਸੀਂ ਨਾ ਮਤਲਬ ਮੇਰੇ ਹੋਰ ਨਾ ਕੁਛ ਲੈ ਕੇ ਰੱਖੇ ਬੈਠਾ ਹੋਏ। ਉਹ ਮਹੀਨੇ ਬਾਅਦ ਨਾ ਉਹਨੂੰ ਖੋਦਦਾ ਹੋਵੇ ਉਹਦੇ ਵਿੱਚ ਖਾਦ ਖੁਦ ਵੀ ਦੇ ਦਿੰਦਾ ਪਏ। ਤੇ ਹਾਂਜੀ ਉ- ਥੋੜੀ ਕੇਅਰ ਕਰਦਾ ਹੁਣ ਤਾਂ ਉਹ ਵੀ ਢਿੱਲਾ ਹੋ ਗਿਆ ਹੋਵੇ ਤੇ ਹੁਣ ਮੇਰੇ ਹਸਬੈਂਡ ਹੀ ਕਰਦੇ ਨੇ ਪਾਣੀ ਵਗੈਰਾ ਦੇਤਾ ਬਟ ਸੱਚ ਦੱਸੀਏ ਅਸੀਂ ਬੜੇ ਚਿਰ ਹੋ ਗਿਆ ਅਸੀਂ ਖਾਦ ਵਗੈਰਾ ਨੀ ਦਿੱਤੀ ਚਲੋ ਤੁਸੀਂ ਮੈਨੂੰ ਯਾਦ ਕਰਾਇਆ ਬਈ ਤੇ ਮੈਂ ਬੋਲਾਂਗੀ ਆਪਣੇ ਹਸਬੈਂਡ ਨੂੰ ਤੁਸੀਂ ਖਾਦ ਖੂਦ ਦੋ ਜਾਂ ਮੈਂ ਦੇਖਾਂ ਕੁਛ ਕਿਉਂਕਿ ਦੇਖੋ ਗਰਮੀ ਕਿੰਨੀ ਆ ਰਹੀ ਹੈ ਵਿਚਾਰੇ ਪਲਾਂਟਸ ਨੂੰ ਵੀ ਤਾਂ ਚਾਹੀਦਾ ਹੀ ਸਭ ਕੁਛ। ਕਹਿੰਦੇ ਨੇ ਦੋ ਟਾਈਮ ਪਾਣੀ ਚਾਹੀਦਾ ਵੇ ਤੇ ਕੋਈ ਗੱਲ ਨਹੀਂ ਮੈਂ ਕਰਾਂਗੀ ਅੱਛਾ ਤੁਸੀਂ ਟਮਾਟਰ ਵੇਟਰ ਵਗੈਰਾ ਮੇਰਾ ਬੇਟਾ ਪਤਾ ਕੀ ਕਰਦਾ ਇੰਨੇ ਟਮਾਟਰ ਲੈ ਕੇ ਨਾ ਉਹ ਟਮਾਟਰ ਦੇ ਵਿੱਚ ਜੋ ਸੀਡਜ਼ ਨਿਕਲਦੇ ਆ ਨਾ ਉਹਨੂੰ ਧੁੱਪੇ ਰੱਖ ਦਏਗਾ ਉਹਨੂੰ ਫੇਰ ਰੱਖ ਕੇ ਨਾ ਕੋਈ ਵੀ ਗਮਲਾ ਖਾਲੀ ਹੈਗਾ। ਤੇ ਉਹਦੇ ਉੱਛੇ ਲਗਾ ਦਿ
ਹੁਣ ਤੇ ਮੈਂ ਅੱਛਾ ਹੁਣ ਤੇ ਮੈਂ ਕੀ ਕਰਦੀ ਹਾਂ ਪੁਦੀਨਾ ਕਿਵੇਂ ਉਗਾਉਣਾ। ਪੁੁਦੀਨਾ ਦੀ ਨਾ ਪੁੁਦੀਨਾ ਲੈ ਕੇ ਆਉਣੀ ਆ ਉਹਨਾਂ ਦੀ ਜੜ ਦੇਖਣੀ ਆ। ਭਈਆ ਕੋਲ ਕਹਿੰਦੀ ਆ ਜੜ ਵਾਲਾ ਮੈਂ ਤੇ ਉਹ ਜਿਹੜਾ ਨਾ ਮੈਂ ਬੋ ਦਿੰਦੀ ਹਾਂ ਤੇ ਮੈਂ ਨਾ ਕਾਫ਼ੀ ਘਣਾ ਜਾਂ ਪੁਦੀਨਾ ਮੈਨੂੰ ਮਿਲ ਜਾਂਦਾ। ਤੇ ਮੇ ਖਜਾਨਾ ਨਹੀਂ ਅੰਦਰ ਆਪਕੀ ਪਿਟ ਮੇਂ। ਬੀਜ ਹੁੰਦੇ ਆ ਸੁੱਕਾ ਧਨੀਆ ਉਹ ਵੀ ਰਾਤੀ ਭਿਗੋ ਕੇ ਨਾ ਉਹ ਵੀ ਡਾਲ ਲੈਂਦੇ ਆ ਤੇ ਉਹਦੇ ਨਾਲ ਵੀ ਗਰੋਥ ਹੋ ਜਾਂਦੀ ਦੇ ਐ
ਤੁਸੀਂ ਮੈਨੂੰ ਵੀ ਮੈਂ ਨਾ ਅੱਛਾ
ਮੈਂ ਉਗਾਏ ਸੀ ਬੀਜ ਪਾ ਕੇ ਨਾ ਤੇ ਮੇਰੇ ਦੇਸੀ ਟਮਾਟਰ ਰੁਕਿਆ ਮੇਰੇ ਤੇ ਤੇ ਮੈਂ ਤੇ ਹਨ ਜੀ।
ਮੇਰੇ ਨਾ ਅ ਮੇਰੇ ਘਰ ਦੇ ਕੋਲ ਹੈਗੀ ਹੈ, ਇੱਕ ਲੇਡੀ ਮੈਂ ਉਹਦਾ ਘਰ ਗਈ, ਤੁਸੀਂ ਮੰਦੇ ਉਹਨੇ ਨਾ ਇੱਕ ਦੋ ਗਮਲੇ ਦੇ ਵਿੱਚ ਨਾ ਇਨਾ ਸੁੱਕਾ ਤਨਿਆ ਸੁੱਟਿਆ ਦਾ ਮੈਂ ਕਿਹਾ ਭਾਬੀ ਤੁਸੀਂ ਕੀ ਕੀਤਾ ਦਾ ਕਹਿੰਦੇ ਇਹਨੂੰ ਕੀੜਾ ਲੱਗ ਗਿਆ ਸੀ ਮਤਲਬ ਖ਼ਰਾਬ ਹੋ ਗਏ ਸੀ ਤੇ ਕਹਿੰਦੇ ਹ ਯੂਜ ਤਾਂ ਹੋਣਾ ਨੀ ਸੀ। ਤੇ ਕਹਿੰਦੀ ਮੈਂ ਗਮਲੇ ਚ ਸੁੱਟਤਾ ਕਹਿੰਦੀ, ਅੱਜ ਦਾ ਕੱਲ ਇੱਕ ਅੱਧਾ ਵਿੱਚ ਤਾ ਨਿਕਲੇਗਾ ਮੈਂ ਕਿਹਾ ਯਾਰ ਤੁਹਾਡੀ ਗੱਲ ਬਿਲਕੁਲ ਠੀਕ ਹ ਮੈਂ ਤਾਂ ਸੂਟ ਦਿੰਦੀ ਸੀ ਕਿ ਜੀ ਖਰਾਬ ਹੋ ਗਈ ਸੂਟ ਦੋ ਲੇਕਿਨ ਬੜਾ ਵਧੀਆ ਆਈਡੀਆ ਦਿੱਤਾ ਤੇ ਤੁਸੀਂ ਮੰਨਦੇ ਹੋ ਮੇਰੇ ਪੇਕੇ ਨਾ ਕਿਚਨ ਗਾਰਡਨ ਸੀ। ਤੇ ਉਹਦੇ ਵਿੱਚ ਨਾ ਹਰ ਇੱਕ ਚੀਜ਼ ਕੀਤੀ ਸੀ ਹਰ ਇੱਕ ਇੱਕ ਚੀਜ਼ ਟਮਾਟਰ, ਮਟਰ, ਤਿੰਂਡੇ ਟਿੰਡੇ ਨੀ ਘੀਆ, ਕਰੇਲਾ ਖੀਰਾਾਂ। ਮੂਲੀ, ਗਾਜਰ, ਅਨੀਅਨ।
ਕਰੇਲੇ ਵੀ ਉੱਗਦੇ ਪਏ। ਜੇ ਮੈਂ ਹੁਣ ਸਿਲੈਕਟਡ ਚੀਜ਼ ਜੌ ਉਗਾਈਆਂ ਬਟ ਉਹਨਾਂ ਦੀਆਂ ਕੇਅਰ ਬੜੀ ਘਟ ਮੈਂ ਸਾਰਾ ਕੁਛ ਨਹੀ ਉਗਾ ਪਾਉਂਦੀ ਆ ਬਟ ਜੋ ਵੀ ਕਰਨੀ ਆ ਮੈਂ ਕੇਅਰ ਕਰਦੀ ਹਾਂ ਉਹਨਾਂ ਦੀ ਨਾ ਤੇ
ਤੁਸੀਂ ਚਾਹੁੰਦੇ ਹੋ ਕਿ ਮੈਂ ਬੜੀ ਸਾਰੀ ਚੀਜ਼ਾਂ ਉਗਾਵਾਂ ਜਾਂ ਤੁਹਾਡੀ ਸਪੇਸ ਹੈਗਾ ਤੇ ਤੁਹਾਨੂੰ ਇੱਕ ਮਾਲੀ ਹੀ ਲਾਉਣਾ ਪਏਗਾ ਅਸੀਂ ਤਾਂ ਮਾਲੀ ਹੀ ਲਗਾਇਆ ਦਾ ਸੀ।
ਨਹੀਂ ਅਸੀਂ ਮਾਲੀ ਦੀ ਕੋਈ ਉਹ ਵਾਲੇ ਕੰਮ ਨੀ ਕੀਤਾ ਅਸੀਂ ਆਪਣੀ ਸਪੇਸ ਦੇ ਨਾਲ ਹੀ ਕਾਫੀ ਚੀਜ਼ਾਂ ਜਿੰਨਾ ਵੀ ਸਪੇਸ ਹੈ, ਉਹਨੂੰ ਮਤਲਬ ਅੱਛੀ ਚੀਜ਼ਾਂ ਉਗਾਈ ਦੇ‌‌ ਹਾ ਤੇ ਇਹ ਨੀ ਹੈਗਾ ਕਿ ਅਸੀਂ ਵੇਸਟ ਕੀਤੀ ਕੋਈ ਫਾਲਤੂ ਦੀਆਂ ਚੀਜ਼ਾਂ ਲੱਗੀ ਹੈ। ਸਬਹੀ ਕੰਮ ਦੀਆਂ ਚੀਜ਼ਾਂ, ਅਸੀਂ ਸਬਜ਼ੀਆਂ ਵੀ ਹੈ ਤੇ ਫਲਾਵਰ ਵੀ ਹੈਗੇ ਨੇ। ਮਿਕਸ ਚੀਜ਼ਾਂ ਹੈ, ਬਟ ਮੈਂ ਕੇਅਰ ਬੜੀ ਕਰਨੀ ਆ ਸਵੇਰੇ-ਸ਼ਾਮ ਉਹਨਾਂ ਦੀਆਂ, ਹੂਨ ਦੁਪ ਇੰਨੀ ਪੈ ਰਹੀ ਹੈ। ਤੇ ਦੁੱਧ ਤੇ ਬਚਾਅ ਦੇ ਲਈ ਮੈਂ ਹਰੀ ਚੁਨਿਆ ਹਰ ਤਗ ਨੈੱਟ ਦੀਆਂ ਚੁੰਨੀਆਂ ਮਿਲਦੀਆਂ ਤੇ ਮੈਂ ਉਹ ਉਹਨਾਂ ਦੇ ਉੱਪਰ ਸ਼ੇਡ ਕਰਕੇ ਲਗਾਈ ਹੋਈ ਹੈ, ਕਿ ਉਹਨਾਂ ਨੂੰ ਜਿਆਦਾ ਸੜੇ ਗਲੇ ਨਾ। ਤੇ ਧੂਪ ਦਾਪ ਵੀ ਨਾ ਕੁਛ ਪਲਾਂਟ ਐਵੇਂ ਜ ਹੁੰਦੇ ਨੇ ਉਹਨਾਂ ਨੂੰ ਪੰਜ-ਛੇ, ਘੰਟੇ ਦੀ ਧੁਪ ਚਾਹੀਦੀ ਹੁੰਦੀ। ਤੇ ਉਸ ਤੋਂ ਬਾਅਦ ਉਹ ਨੂੰ ਜ਼ਿਆਦਾ ਧੂਪ ਬਰਦਾਸ ਨੀ ਹੁੰਦੀ ਹੈ, ਤੇ ਉਹਨੀ ਧੁਪ ਦੇਣੀ ਪੈ ਦੇਣੀ ਪੈਂਦੀ ਤੇ ਜ਼ਿਆਦਾ ਹਣ ਉਹ ਦੇੇਯ, ਅਸੀਂ ਧੂਪ ਦੇ ਅੰਦਰ ਰੱਖਾਂਗੇ ਨਾ ਤਾਂ ਉਹ ਸੜਨੇ ਪੈ ਜਾਏਗੇ। ਗ- ਗਲੇ-ਗੱਲ ਜੇ ਹੋ ਜਾਨ ਤੇ ਇਸ ਕਰਕੇ ਅਸੀ ਨਾ ਮਤਲਬ ਮੈਂ ਬੜਾ ਧਿਆਨ ਰੱਖ ਲਿਆ ਆ ਇਸ ਚੀਜ਼ਾਂ ਦਾ ਕਾਫੀ ਟਿਪਸ ਫੋਲੋ ਕਰਨੀ ਆ। ਤੁਸੀਂ ਕਿਵੇਂ ਧਿਆਨ ਰੱਖਣਾ ਦੂ
ਮੈਂ ਕਹਿੰਦੀ ਤ ਪਈਆ ਮੈਂ ਤਾਂ ਕੋਈ ਧਿਆਨ ਨ ਦੇਂਦੀ ਮੈਂ ਬਹੁਤ ਕੇਅਰਲੈਸ ਲੇਡੀ ਹਾਂ ਮੈਂ ਬਹੁਤ ਕੇਅਰਲੈਸ ਲੇਡੀ ਹਾਂ ਮੈਂ ਨੀ ਰੱਖਦੀ ਧਿਆਨ ਮੇਰਾ ਦਿਓਰ ਹੀ ਰੱਖਦਾ ਤੇ ਮੇਰਾ ਹਸਬੈਂਡ ਹੀ ਰੱਖਦੇ ਨੇ ਮੈਂ ਨਹੀਂ ਰੱਖਦੀ ਧਿਆਨ ਮੇਰੀ ਨਾ ਸੀਸੀ ਲੋਸ ਹੈਗੀਆਂ ਨੇ ਦੋ ਨੇ। ਉਹਨਾਂ ਨੇ ਇੰਨਾ ਸੋਹਣਾ ਆਪਣਾ ਪੂਰਾ ਪਲਾਂਟਸ ਉਗਾਏ ਦੇ ਨੇ ਪੁਤਾ ਇੰਨੇ ਸਾਰੇ ਇੰਨੇ ਸਾਰੇ ਉਹ ਬੜਾ ਧਿਆਨ ਰੱਖਦੀਆਂ ਨੇ। ਓਹਨਾ ਨੇ ਕੱਪੜੇ ਧੋਣੇ ਤੇ ਨਾਲ ਹੀ ਟੁੱਟੀ ਪਾਈਪ ਲਾਉਣੀ ਇੱਕ ਧੋਣ ਮਤਲਬ ਮਾਰਨ ਲੱਗ ਜਾਣਾ ਏ। ਪਾਣੀ ਸਾਰੇ ਪਲਾਂਟਸ ਨੂੰ ਪਾਣੀ ਦੇਣਾ
ਹੋਰ ਲੇਡੀ ਤਾਂ ਹੋਣਦੀ ਹੈ ਨਾ ਉਹ ਨੂੰ ਸਭ ਚੀਜ਼ਾਂ ਤੇ ਧਿਆਨ ਰੱਖਦੀ ਪੈਂਦੀ ਹੈ ਜੋ ਘਰਦੇ ਕੰਮ ਕਰਦੇ ਉਹਨ ਨੂੰ ਘਰ ਦਾ ਪਰਿਵਾਰ ਦੇ ਬੱਚਿਆਂ ਦੇ ਨਾਲ ਵੱਡਿਆਂ ਦੇ ਨਾਲ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਉਹਨਾਂ ਦਾ ਖਾਣਾ ਪੀਣਾ ਵਨ ਪੇੜ ਪੌਦੇ ਵੀ ਦੇਖੋ ਸਾਰੇ ਆਪਣੇ ਨਹੀਂ ਹੈ
ਹਾਂ ਬਿਲਕੁਲ ਬਿਲਕੁਲ ਹਾਂ ਅਸੀਂ ਨ ਕਰਾਂਗੇ ਨਹੀਂ ਕੋਈ ਨੀ ਮੈਂ ਨਾ ਮੈ ਆਸਾਂਦਾ ਹੋਰ ਤਾਂ ਕੋਈ ਗੱਲ ਕੋਈ ਨੀ ਹੁਣ ਮੈਂ ਜਾਵਾਂਗੀ ਉਪਰ ਉਸ ਸਮੇਂ ਨਹੀ ਮੈਂ ਹੁਣੇ ਚਾਹ ਗ੍ਰੀਨ ਟੀ ਪੀਤੀ ਹੈ ਮੈਂ। ਤੇ ਹੁਣੇ ਜਾਣੇ ਆ। ਚੱਕਰ ਲਾ ਕੇ ਆਣੀ ਹਾਂ ਪਲਾਂਟਸ ਨੂੰ ਦੇਖ ਕੇ ਆਣੀ ਹਾਂ ਤੇ ਮੈਂ ਨਾ ਆਪਣੇ ਹਸ ਆਪਣੇ ਦਿਓਰ ਦੇ ਪਿੱਛੇ ਪਈ ਦੀ ਆਂ ਇੱਕ ਨਾ ਦੋ ਆਉਂਦੇ ਨੇ ਪਲਾਂਟਸ। ਆ ਇੱਕ ਆਂਦਾ ਉਹਦਾ ਲਾਚੀ ਦਾ ਪਲਾਂਟ ਹਰੀ ਲਾਚੀ ਦਾ ਹਾਂਜੀ ਪਤਾ ਨੀ ਉਹ ਮੈਨੂੰ ਦੱਸਦਾ ਪਿਆ ਸੀ ਕਿ ਭਾਬੀ ਲਾਚੀ ਦਾ ਪਲਾਂਟ ਆਦਾ ਹੈ ਕਹਿੰਦਾ ਤੁਸੀਂ ਲਾਚੀ ਦਾ ਇੱਕ ਪੱਤਾ ਅਸੀਂ ਜਵੈਣ ਉਗਾਈ ਦੀ ਨੇ। ਇੰਨੀ ਅਜਵੈਣ ਉੱਗੀ ਦੀ ਇੰਨੀ ਅ
ਕਿਵੇਂ ਕਰਦੇ ਤੁਸੀਂ ਅਜਵੈਂਨ ਦਾ
ਮੈਂ ਤੁਹਾਨੂੰ ਦੱਸਣੀ ਆ ਤੁਹਾਡੇ ਘਰ ਦੇ ਕੋਲ ਕਿਸ ਕਿਸੇ ਲਈ ਕੋਈ ਪੌਦਾ ਉੱਗ ਤਾਂ ਅਜਵੈਨ ਦਾ ਕਿਸੇ ਦਾ
ਨਹੀਂ ਨਹੀਂ ਨਹੀਂ ਹੁਣ ਤੇ ਮੈਂ ਜਾ
ਤੁਹਾਡੇ ਨਰਸਰੀ ਹੈਗੀ ਨਾ ਤੁਸੀਂ ਅਜਵੈਨ ਥੋੜੀ ਜੀ ਲੈ ਆਓ ਠੀਕ ਹੈ ਉਹ ਅਜਵੈਨ ਤੁਹਾਡੀ ਇੰਨੀ ਜਗ੍ਹਾ ਘੇਰੇ ਸਾਰੀ ਜਗ੍ਹਾ ਘੇਰ ਲੇਗਾ ਅਜਵੈਨ ਹੀ ਅਜਵੈ ਤੁਸੀਂ ਮਾੜੀ ਚ ਅਜਵੈਨ ਚਾਹ ਦੇ ਮਾੜਾ ਚ ਪੱਤਾ ਨਾ ਚਾਹ ਦੇ ਵਿੱਚ ਪਾਓ ਆਏ ਹਾਏ ਸਵਾਦ ਹੀ ਆ ਜਾਏਗਾ ਤੁਹਾਨੂੰ
ਹੁਣ ਅੱਛਾ ਤੇ ਮੈਂ ਤਾਂ ਦੇਖੋ ਕੜੀ ਪੱਤਾ ਉਗਾਇਆ ਤੇ ਮੈਂ ਸਬਜ਼ੀਆਂ ਤੋਂ ਤੋੜਨੀ ਆ ਤੇ ਸਵੇਰੇ ਖਾ ਵੀ ਲੈਂਦੀ ਹ ਸਬਜ਼ੀਆਂ ਦੇ ਅੰਦਰ ਡਾਲ ਦਾਲ ਵੀ ਲੈਂਨੀ ਹਾਂ ਤੇ ਮੈਂ ਕੜੀ ਪੱਤਾ ਦਾ ਬੜਾ ਸ ਮਾਲ ਕਰਨੀ ਆਪਣੀ ਸਬਜ਼ੀਆਂ ਦੇ ਅੰਦਰ ਤੇ ਹੁਣ ਤੁਸੀਂ ਇਲਾ ਚਿਆ ਔਰ ਅਜਵੈਨ ਦਾ ਅੱਛਾ ਅਪਸਨ ਦਿੱਤਾ ਆ। ਤੇ ਮੈਂ ਵੀ ਐਵੇਂ ਉਗਾਉਣ ਦੀ ਕੋਸ਼ਿਸ਼ ਕਰਾਂਗੀ। ਕਾਫੀ ਯੂਟਿਊਬ ਦੀ ਮਦਦ ਦੇ ਨਾਲ ਫੋਨ ਦੀ ਮਦਦ ਨਾਲ ਮੈਂ ਕਾਫੀ ਕੁਛ ਚ ਲੈ ਕੇ ਨਾ ਉਹਨਾ ਦੇ ਨਾ ਸਿੱਖ ਕੇ ਯੂਟਿਊਬ ਦੇ ਅੰਦਰ ਕਿਵੇਂ-ਕਿਵੇਂ ਕਰਨਾ ਤੇ ਮੈਂ ਵੀ ਉਵੇ ਦੇ ਪਲਾਂਟ ਉਗਾਵਾਂਗੇ ਦੋ ਚਾਰ ਜੋ ਘਰ ਦੇ ਅੰਦਰ ਯੂਜ ਹੋ ਜਾਣ ਐਵੇਂ ਪਲਾਂਟ ਉਗਾਓ ਜੋ ਤੁਹਾਡੀ ਸਬ ਜੀਆਂ ਦੇ ਅੰਦਰ
ਹਾਂਜੀ ਸਹੀ ਗੱਲ ਹੈ ਬਿਲਕੁਲ, ਇੱਕ ਬਾਸ ਮਤੀ ਆਉਂਦਾ ਰੇ ਬਾਸਮਤੀ, ਬਾਸਮਤੀ ਪਲਾਂਟ ਉਹਨੂੰ ਬਾਸਮਤੀ ਪਲਾਂ ਬਾਸਮਤੀ ਪਲਾਂਟ ਵੀ ਬੋਲਦੇ ਨੇ ਉਹਨੂੰ ਬਰਿਆਨੀ ਪਲਾਂਟ ਵੀ ਬੋਲਦੇ ਨੇ ਮਤਲਬ ਤੁਸੀਂ ਅਗਰ ਉਹਦਾ ਇੱਕ ਪੱਤਾ ਹਾਂ ਜੀ ਅਗਰ ਤੁਸੀਂ ਇੱਕ ਪੱਤਾ ਨਾ ਉਹਦੇ ਚਾਵਲ ਦੇ ਵਿੱਚ ਹੀ ਪਾਾ ਲਓ। ਤੁਹਾਡੇ ਸਾਰੇ ਘਰ ਦੇ ਵਿੱਚ ਚ ਖੁਸ਼ਬੂ-ਖੁਸ਼ਬੂ ਹੋਏਗੀ।
ਉਹ ਵੀ ਨਰਸਰੀ ਚ ਲਾਨੀ ਪਏਗੀ ਤੇ ਕੀ ਘਰ ਦੇ ਅੰਦਰ ਹੀ ਉਗ ਜਾਏਗੀ? ਮੈਂ ਤਾਂ ਦੇਖੋ ਜ਼ਿਆਦਾਤਰ ਨਰਸਰੀ ਦੇ ਅੰਦਰ ਐਵੇਂ ਦੀਆਂ ਕੁਛ ਨੀ ਕਰਦੀ। ਜੋ ਘਰ ਦੀਆਂ ਚੀਜ਼ਾਂ ਪੜ੍ਹੀ ਹੁੰਦੀ ਹੈ ਮੈਂ ਉਹਨਾਂ ਦੇ ਨਾਲ ਆ ਕੇ ਗਰੋ ਕਰਨੀ ਆ।
ਹਰੇ ਵਾਹ ਇਹ ਬਹੁਤ ਅੱਛੀ ਗੱਲ ਹੈ ਜੇ ਤੁਹਾਡ
ਹਾਂ ਘਰ ਦੀਆਂ ਚੀਜ਼ਾਂ ਨੂੰ ਇਸਤੇਮਾਲ ਕਰ ਮੈਂ ਅੱਗੇ ਦੀਆਂ ਚੀਜ਼ਾਂ ਸਾਰੀਆਂ ਗਰੋ ਕਰਨੀ ਆ। ਕਿਉਂ ਮੈਂ ਝੂਠ ਬੋਲਾਂ ਕਿ ਮੈਂ ਐਵੇ ਹੀ ਸਾਰਾ ਕੁਛ ਆਪਣਾ ਕਰਨੀ ਆ ਘਰ ਦਾ ਮਤਲਬ ਕਰਦੀ ਐ ਘਰ ਦੀਆਂ ਚੀਜ਼ਾਂ ਯੂਜ ਕਰਕੇ ਮੈਂ ਆਪਣੇ ਪਲਾਂਟ ਨੂੰ ਉਗਾਨੀ ਐਂ। ਹੁਣ ਪੂਜਾ ਪਾਠ ਹਣ ਦੀਆਂ ਤੇ ਫੂਲ ਮਾਲਾ ਚੜਦੀ ਹੈ ਗੇਦਾ ਦੀ ਉਹਨਾਂ ਨੂੰ ਉਹੀ ਓ ਇਸਤੇਮਾਲ ਮੈਂ ਅਗੇ ਪੇੜਾਂ ਚ ਅੰਦਰ ਪਾ ਦਿੰਦੀ ਹ ਗੇਂਦੇ ਤੋਂ ਗੇ ਗੇਦੇ ਦੇ ਫੂਲ ਐਵੇਂ ਉਗ ਜਾਂਨੇ ਆ। ਤੇ ਮੈਂ ਕੋਈ ਖਰਚਾ ਕਰਕੇ ਨਹੀਂ ਬਾਹਰੋ, ਕੁਛ ਨੀ ਜਿਵੇਂ ਫੂਲ ਮਾਲਾ ਜੋ ਹੁੰਦੀ ਹੈ ਉਹ ਸੜ ਜਾਂ ਗਲੀ ਗਲੀ ਜਾਂਦੀ ਹੈ ਤਾਂ ਉਹ ਉਹਨਾਂ ਨੂੰ ਤੋੜ ਕੇ ਨਾ ਉੱਪਰ ਉੱਪਰ ਓਰੇਂਜ ਓਰੇਜ ਓ ਉਹਦੇ ਪਾਰਕ ਤੋੜ ਕੇ ਜੋ ਬਰਾਊਨ ਬਰਾਊਨ ਜ ਕਲੀ ਆਉਂਦੀ ਕਾਹੀ ਕਾਹਲੀ ਉਹ ਨੂੰ ਸਾਰਾ ਕਰਕੇ ਥੋੜਾ ਥੋੜਾ ਗਮਲੇ ਚ ਪਾ ਕੇ ਉਹਦੇ ਚ ਪਾਣੀ ਪਾ ਕੇ ਤੇ ਥੋੜ੍ਹਾ ਜਿ ਪਾਣੀ ਪਾ ਕੇ ਤੇ ਕੁੱਝ ਦਿਨੋ ਬਾਅਦ ਉਹਨਾਂ ਦੇ ਅੰਦਰ ਨਾ ਛੋਟੇ ਛੋਟੇ ਅ ਕਿੱਲੇ ਜਿਹੇ ਫੁੱਟ ਜਾਵਾਂਗੇ ਤੇ ਉਹੀਓ ਗਰੋ ਹੋ ਜਾਏਗੇ ਤੇ ਉਹ ਉਹਨਾਂ ਦੇ ਅੰਦਰ ਨਾ ਓਰਂਜ ਓਰਂਜ ਦੀਆਂ ਪੱਤੀਆਂ ੋ ਹਲਕ ਕਿਉਂਕਿ ਮੂੰਹ ਜੇ ਆ ਜਾਏਗੇ ਤੇ ਤੁਹਾਨੂੰ ਲੱਗੇਗਾ ਕਿ ਹਾਂ ਗੈਂਦੇ ਦਾ ਫੁੱਲ ਹੁਣ ਉੱਗਣ ਵਾਲਾ ਹੈ ਤੇ ਐਵੇਂ ਮੈਂ ਕਰਨੀ ਆ ਤੇ ਹਾਂ ਤੇ ਐਵੇਂ ਹੁੰਦਾ ਐਵੇਂ ਉੱਗਦਾ ਹੈ ਚਲੋ ਮੈਂ ਤੁਹਾਡੇ ਨਾਲ ਕਾਫੀ ਕੁਛ ਸਿੱਖ ਤੇ ਮੈਂ ਵੀ ਐਵੇਂ ਗਰੋ ਕਰਾਂ ਕਾਫ਼ੀ ਚੀਜ਼ਾਂ ਨਾ ਪਲਾਨ ਦੇ ਅੰਦਰ ਕਰਦੇ ਅੰਦਰ ਚਲੋ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲੀ